ਅੱਛਾ, ਕਿਵੇ ਔ ਜੀ?
ਠੀਕ ਐ, ਤੁਸੀਂ ਸੁਣਾਓ?
ਵਧੀਆ ਜੀ, ਹੋਰ ਕੀ ਕਰਦੇ ਹੋ?
ਆਜੌ, ਪੀਲੋ
ਅ ਬਸ ਜੀ ਅਸੀਂ ਤਾ ਪੀਲੀ, ਕਾਫ਼ੀ ਟੈਮ ਪੈਲਾ।
ਅੱਛਾ, ਅੱਛਾ।
ਹਾਂਜੀ।
ਅਸੀਂ ਤਾਂ ਹੁਣ ਪੀਣ ਲੱਗੇ ਸੀਗੇ।
ਅੱਜ ਗਰਮੀ, ਗਰਮੀ ਚ ਚ ਚਾਹ ਪੀਣ ਨੂੰ ਵੀ ਨੀ ਜੀ ਕਰਦਾ ਨਾ।
ਕਿਉਕਿ ਸ਼ਾਮ ਨੂੰ ਨਾ, ਇੱਕ ਟਾਈਮ ਭਾਵੇਂ ਥੋੜੀ-ਥੋੜੀ ਮਿਲੇ। ਪਰ ਪੀਨੀਂ ਜ਼ਰੂਰੀ ਹੈ। ਨਹੀਂ ਤਾਂ ਸ਼ਰੀਰ ਨੀ ਸਾਥ ਦਿੰਦਾ ਸੋ ਕੇ ਉਠੋ ਨਾ ਫਿਰ ਦਿਲ ਕਰ ਜਾਂਦਾ ਹੈਗਾ। ਕਿ ਥੋੜੀ-ਥੋੜੀ ਚਾਹ ਪੀ ਲਈਏ।
ਹਾਂਜੀ।
ਹਾਂਜੀ।
ਹੋਰ ਬੱਚੇ ਕੀ ਕਰ ਰਹੇ ਨੇ। ਬੱਚੇ ਕੀ ਕਰ ਨਈ ਨੀ
ਬੱਚੇ ਵੀ ਬਸ ਸੋ ਕੇ ਹੁੰਨ ਉਠਾਇਆ ਇਹਨਾਂ ਨੂੰ ਘੰਟਾ-ਘੰਟਾ ਨਹੀਂ ਤਾਂ ਫੇਰ, ਸੌ ਦੇ ਨੀ ਗੇ ਰਾਤੀ।
ਹਾਂਜੀ, ਦੁਪਹਿਰ ਟਾਈਮ ਸੋ ਜਾਂਦੇ ਨੇ-
ਪਹਿਲੇ ਟਾਈਮ ਸਵਾਇਆ ਇਹਨਾਂ ਨੂੰ ਨਾਲ ਆਪ ਤਾਂ ਹੀ ਸੁੱਤੇਆ ਘੰਟਾ ਘੰਟਾ
ਅੱਛਾ ਜੀ।
ਨਹੀਂ, ਉਹ, ਹੁਣ ਇੱਕ ਓਹ ਸੁੱਤਾ ਹੋਇਆ, ਇੱਕ ਨੂੰ ਉਠਾ ਦਿੱਤਾ ਹੋਇਆ। ਓਹ ਦੂਸਰਾ ਹਜੇ ਚੂੰ- ਚੂੰ ਕਰ ਰਿਹਾ। ਕਿ ਨਹੀਂ ਉੱਠਣਾ
ਹਾਂਜੀ। ਹੋਰ ਦੱਸੋ
ਹੋਰ ਬਸ ਵਧੀਆ ਹੈਗਾ।
ਅੱਛਾ ਜੀ, ਮੌਸਮ ਕਿਵੇਂ ਦਾ। ਗਰਮੀ ਬਹੁਤ ਪੈ ਰਹੀ ਹੈ ਨਾ, ਹਾਂਜੀ।
ਜ਼ਿਆਦਾ ਹੀ ਗਰਮੀ ਹੈਗੀ ਏ।
ਸਵੇਰ ਟਾਈਮ ਤਾਂ ਮੌਸਮ ਠੀਕ ਸੀਗਾ, ਲੇਕਿਨ ਹੁਣ ਬਹੁਤ ਗਰਮੀ ਹੋ ਰਹੀ ਆ।
ਹਮ ਹੋਰ ਏਸੀ ਵਗੈਰਾ ਹੈਗੇ? ਚਲਾਉਦੇ ਹੋ?
ਨਹੀਂ ਏਸੀ ਤਾਂ ਨਹੀਂ ਹੈਗਾ। ਅਸੀਂ ਤਾਂ ਪੱਖੇ ਨੀਚੇ ਪੈਂਨੇ ਹੁੰਦੇ ਹਾਂ। ਤੇ ਸ਼ਾਮ ਟਾਈਮ ਅਸੀਂ ਕੂਲਰ ਲਾ ਲੈਂਦੇ ਹੁੰਦੇ। ਏਮ
ਅੱਛਾ ਏੇਸੀ ਨਹੀਂ ਹੈਗਾ। ਸਾਡੇ ਤਾਂ ਇਥੇ ਏ ਏ ਸੀ ਬਗੈਰ ਸਰਦਾ ਹੀ ਨੀਗਾ। ਹੰ
ਅੱਛਾ, ਪਤਾ ਪਿੰਡਾਂ ਚ ਤਾਂ ਫਿਰ ਏ ਸੀ ਕਿਸੇ ਕਿਸੇ ਘਰ ਦੇ ਹੀ ਹੁੰਦਾ ਨਾ, ਸਾਰਿਆਂ ਦੇ ਨੀ ਹੁੰਦਾ।
ਹਾਂ ਨਾਲੇ ਖੁੱਲਾ ਹੈਗਾ ਨਾ ਤੇਰਾ
ਹਾਂਜੀ, ਫਿਰ ਵਿਹੜਾ ਖੁੱਲਾ ਹੁੰਦਾ ਹੈ ਣਾ ਰਾਤ ਨੂੰ ਫਿਰ ਸਾਰੇ ਅਸੀਂ ਮੰਜੇ ੜਾਹ ਕੇ ਵਿਹੜੇ ਚ ਪੈ ਜਾਨੇ ਹੁੰਦੇ ਆ, ਹਵਾ ਲੱਗਦੀ ਹੈ ਨਾ।
ਬਾਹਰ ਫੇਰ ਕੋਈ ਡਰ ਤਾਂ ਨਹੀ ਹੁੰਦਾ ਚੋਰ ਚੂਰ ਦਾ, ਯਾ ਕੋਈ ਆ ਜੇਗਾ ਕਿੱਦਾਂ ਡਰ ਤਾਂ ਨਹੀਂ ਹੁੰਦਾ?
ਨਹੀਂ, ਹੁਣ ਤਾਂ ਨਹੀਂ ਹੈਗੇ ਮੇਚੋਰ ਮਤਲਬ, ਲੇਕਿਨ ਹੁਣ ਲੋਕ ਨਸ਼ਾ ਪੱਤਾ ਜ਼ਿਆਦਾ ਕਰਨ ਲੱਗ ਗਏ ਨਾ। ਤਾਂ ਫੇਰ ਹੁਣ ਤਾਂ ਬਹੁਤ ਵੱਧ ਰਹੇ ਨੇ, ਲੇਕਿਨ ਇਸ ਟਾਈਮ ਤਾਂ ਨਹੀਂ ਹੈਗਾ ਗਾ, ਜਦੋਂ ਕਈ ਵਾਰ ਹੁੰਦਾ ਹੈਨਾਂ, ਕਿਸੇ ਕ ਘਰ ਨੂੰ ਜਿਵੇਂ ਪਿੰਡ ਚ ਚੋਰ ਆ ਗਏ ਪਤਾ ਲੱਗ ਗਿਆ ਤਾਂ ਉਹ ਕੀ ਗੁਰਦੁਆਰੇ ਚ' ਲੋਸ ਮਿੰਟ ਕਰਾ ਦਿੰਦੇ ਆ। ਫਿਰ ਸਾਰਿਆਂ ਨੂੰ ਪਤਾ ਤਾਂ ਚੱਲ ਜਾਂਦਾ ਗਾ ਹਾਂ ਫਰ ਉਹ ਦੇਖੋ ਵੀ ਪਿੰਡ ਕਿੱਡਾ ਵੱਡਾ ਹੁੰਦਾ ਹਨਾ ਫੇਰ ਉਹ ਦੋ ਤਿੰਨ ਜਾਣੇ ਹੁੰਦੇ ਫੇਰ ਉਹ ਡਰ ਕੇ ਭੱਜ ਜਾਂਦੇ ਨੇਗੇ ਕਈ ਵਾਰ ਹੁੰਦਾ ਵੀ ਜਿਵੇ ਕਿਸੇ ਦੀਆਂ ਮੱਝਾਂ ਕੋ ਇਹ ਵੀ ਨੀ ਹੈਗਾ ਵੀ ਸਾਡੇ ਕਿਸੇ ਦਾ ਗੈਸ ਸਿਲੰਡਰ ਚੱਕ ਲਿਆ ਜਾਂ ਭਾਂਡੇ ਫੇਰ ਉਹ ਵੱਡੀ ਚੀਜ਼ ਨੂੰ ਹੱਥ ਪਾਉਂਦੇ ਨੇ ਹਨਾ ਜਿਵੇਂ ਮੱਝਾਂ ਖੋਲ ਕੇ ਲੈ ਗਏ ਕਿਸੇ ਦੀਆਂ ਕਿਸੇ ਦੀ ਕੋਈ ਖੇਤ ਵਾਲੀ ਚੀਜ਼ ਚੱਕ ਕੇ ਲੈ ਗਏ ਐਵੇਂ ਹੁੰਦਾ।
ਤਾਂ ਮੱਝ ਰੋੱਲਾ ਨੀ ਪਾਉਂਦੀ ਬੈਂ ਵੈਂ ਕਰਕੇ ਕੁਛ ਨੀ ਬੋਲਦੀ
ਨਹੀਂ ਮੱਝ ਵੀ ਨਹੀਂ ਉਹ ਕਾਫੀ ਜਾਣੇ ਹੁੰਦੇ ਨਾ ਮੂੰਹ ਬੰਨੇ ਹੁੰਦੇ ਆ ਫੇਿਰ ਮੱਝ ਵੀ ਡਰ ਜਾਂਦੀ ਹੈ। ਮੱਝ ਅੱਜ ਵੀ ਨਹੀ ਬੋਲਦੀ ਹੈਗੀ।
ਅੱਛਾ ਮੱਝ ਜਿੰਵੇੇ ਵਿਚਾਰਾਰੇ ਨੂੰ ਪਤਾ ਹੁੰਦਾ ਹੈ।
ਹੋਰ ਰ ਹਾਂਜੀ। ਸਾਡੇ ਨਾਏ ਅ ਕਾਫੀ ਟਾਈਮ ਦੀ ਗੱਲ ਹੈ। ਐਵੇ ਹੀ ਹੋਇਆ ਸੀ ਪਿੰਡ ਚ ਸਵੇਰੇ ਚਾਰ ਵਜੇ ਬਾਬਾ ਪੜ੍ਹਦਾ ਹੁੰਦਾ ਨਾ ਤੇ ਉਸ ਟਾਈਮ ਨਾ ਆਏ ਸੀਗੇ ਚੋਰ ਤੇ ਉਹਨਾਂ ਦੇ ਨਾ ਮੱਝ ਲੈ ਗਏ ਸੀ ਉਹ ਕੈਂਟਰ ਨਹੀਂ ਹੁੰਦੇ ਜ ਚੜਾਉਂਦੇ ਹੁੰਦੇ ਨੇਗੇ
ਅੱਛਾ
ਚ ਚੜ੍ਹਾਉਣ ਲੱਗੇ ਤੇ ਘਰ- ਘਰ ਵਾਲਿਆਂ ਨੂੰ ਪਤਾ ਲੱਗ ਗਿਆ ਸੀ, ਉਹ ਇਨਾ ਪਿੱਛੇ ਭੱਜੇ ਉਹਨਾਂ ਦੇ ਇਹ ਪਤਾ ਨੀ ਉਹ ਕਿੱ
ਹਾਂ ਪਿੰਡ ਫੇਰ ਖੁਲਾ ਕੋਈ ਕਿ ਕਿਤੇ ਵੜ ਗਿਆ ਕੋਈ ਕਿਤੇ ਵੜ ਗਿਆ ਹੈਗਾ
ਹਾਂਜੀ ਤੇ ਫਿਰ ਉਹਨਾਂ ਨੂੰ ਤੇ ਨਾਲੇ ਫਿਰ ਪਤਾ ਵੀ ਹੁੰਦਾ ਨਾ ਕਿੱਧਰ ਜਾਣਾ ਆਪਣੇ ਨੂੰ ਪਤਾ ਨੀ ਹੁੰਦਾ ਕੀ ਪਤਾ ਹੁਣ ਉਹ
ਹਾਂਜੀ- ਹਾਂਜੀ ਇਹ ਤਾਂ ਹੈਗਾ ਹੁਣ ਐ ਹੁਣ ਇਸ ਟਾਈਮ ਪਿੰਡਾਂ ਚ ਖੇਤਾਂ ਚ ਕੀ ਸਬਜ਼ੀਆਂ ਲਗਾਈਆਂ।
ਹਾਂਜੀ ਖੇਤ ਚ ਵੀ ਅਸੀਂ ਸਬਜ਼ੀ ਲਗਾ ਲੈਂਦੇ ਹੁੰਦੇ ਆਂ, ਘਰੇ ਵੀ ਸਾਡੀ ਕਾਫ਼ੀ ਖੁੱਲੀ ਜਗ੍ਹਾ ਇੱਕ ਸਾਈਡ ਤੇ ਅਸੀਂ ਲਾ ਲੈਂਦੇ ਹੁੰਦੇ ਕੱਚੇ ਥਾਂ ਚ ਹਾਂਜੀ ਉੱਥੇ ਉਹ ਸਾਡੇ ਕੱਦੂ ਲੱਗ ਰਹੇ ਨੇ। ਤੇ ਮਿਰਚਾਂ ਲੱਗ ਰਹੀਆਂ ਨੇ ਤੇ ਤੋਰੀਆਂ ਦੀ ਵੱਲ ਚੜਾਹ ਰੱਖੀਏ ਜੀ
ਅੱਛਾ -ਅੱਛਾ ਠੀਕ ਹੈ ਹੂੰ। ਇਹ ਦਿਨਾਂ ਵਿੱਚ ਇਹੀ ਕੁੱਛ ਹੈਗਾ।
ਹਾਂਜੀ ਪਦੀਨਾ ਵਗੈਰਾ ਤਾਂ ਖੇਤ ਲਾਉਣੇ ਹੁੰਦੇ ਆ ਫੇਰ ਇੱਥੇ ਤਾਂ ਮੱਝਾਂ ਖਾ ਜਾਂਦੀਆਂ ਨੇ ਨਾ
ਅੱਛਾ
ਹਾਂਜੀ
ਠੀਕ ਐ।
ਹੂੰ, ਹੂੰ
ਖੁਸਬੂ ਆਦੀ ਆ ਮੇਰੀ ਬੇਟੀ ਦੇ ਘਰ ਨਾ ਥੋੜਾ ਜਿਹਾ ਕੱਚਾ ਥਾਂ ਰੱਖਿਆ ਉਹਨੇ ਵੀ ਪੁਦੀਨਾ ਮੇਰੇ ਵਾਸਤੇ ਲੈ ਕੇ ਆਈ ਹੋਈ ਹੈ। ਤੇ ਮੈਂ ਜਦੋਂ ਫਰਿੱਜ ਖੋਲਦੀ ਤੇ ਮੈਨੂੰ ਖੁਸ਼ਬੂ ਆਉਂਦੀ ਤੇ ਮੈਨੂੰ ਹਰ ਰਈ ਮੰਮੀ ਪੁਦੀਨੇ ਦੀ ਚਟਨੀ ਨੀ ਬਣਾਈ ਤੁਸੀਂ। ਮੈਂ ਕਿਹਾ ਹੁਣ ਮੈਗੀ ਹੁਣ ਬਣਾਵਾਂਗੀ। ਬਸ ਹੁਣ ਬਣਾਵਾਂਗੀ ਹੁਣ ਵੀ ਉਹ ਦੁੱਧ ਕੱਢਣ ਲੱਗੀ ਬੇਟੇ ਲਈ ਦੁੱਧ ਬਣਾਉਣ ਲੱਗੀ ਤੇ ਖੁਸ਼ਬੂ ਆ ਗਈ ਮੰਮੀ ਤੁਸੀਂ ਚਟਨੀ ਨੀ ਬਣਾਈ ਮੈਂ ਕਿਹਾ ਅਛਾ ਚਲ ਬਣਾਵਾਂਗੀ ਹੁਣ
ਅੱਛਾ ਜੀ ਉਹ ਨਾ ਪਸੰਦ ਹੋਣੀ ਆ ਨਾ ਪੁਦੀਨੇ ਦੀ ਚਟਨੀ
ਹਾਂਜੀ ਉਹ ਨਾ ਪੁਦੀਨਾ ਉਹਨਾ ਦੇ ਘਰ ਮਤਲਬ ਉਹਨਾਂ ਨੇ ਕੱਚਾ ਸਾਂ ਰੱਖਿਆ ਉਹਨਾਂ ਤੇ ਬੜਾ ਪੁਦੀਨਾ ਫੈਲਿਆ ਹੋਇਆ ਫੇਰ ਉਹ ਆਈ ਤੇ ਰਾਤੀ ਉਹਨੇ ਤੋੜ ਲਿਆ ਸੀ ਸਵੇਰੇ ਫਿਰ ਜਦ ਉਸ ਦਿਨ ਆਉਣਾ ਸੀਗਾ ਫਿਰ ਲਿਫਾਫੇ ਪਾ ਕੇ ਲਈ ਦਾਂ ਹੀ ਹਰਿਆ ਰਿਹਾ ਹੈਗਾ ਹਜੇ ਹਾਂ ਮੈਨੂੰ ਤੇ ਚਾਹ ਅ ਚ ਵੀ ਸਵਾਦ ਲੱਗਦਾ ਕਈ ਵਾਰੀ ਦੋ ਪੱਤੇ ਪਾ ਦੇਣੇ ਹੁੰਨੇ ਪੁਦੀਨੇ ਦੇ
ਚਾ ਚ ਵੀ ਸਵਾਦ ਲੱਗ ਜਾਂਦਾ
ਹਾਂਜੀ ਹੋਰ ਹਰਾ ਧਨੀਆ ਵੀ ਨਹੀਂ ਹੁੰਦਾ
ਹ ਹਾਂ ਧਣੀਆਂ ਧਨੀਆਂ ਤਾ ਨੀ ਹੈ ਜਿਦਾ ਕਿਉਂਕਿ ਹੁਣ ਗਰਮੀ ਪੈਂਦੀ ਹੈ ਨਾ ਮੱਚ ਜਾਂਦਾ ਹੈ ਗਗਾ
ਅੱਛਾ ਹਾਂ ਤਾਂਹੀਓ ਫੇਰ ਸਬਜ਼ੀਆਂ ਵਾਲੇ ਕੋ ਨਾ ਹਰਾ ਧਨੀਆ ਮਿਲਦਾ ਹੀ ਨਹੀਂ ਹੈਗਾ ਮੈਨੂੰ ਤਾਂ ਸਬਜ਼ੀਆਂ ਚ ਸਵਾਦ ਹੀ ਬੜਾ ਲੱਗਦਾ ਹਰਾ ਧਨੀਆ ਪਾਇਆ ਹੋਵੇ ਨਾ
ਗਰਮੀਆਂ ਚ ਫੇਰ ਉਹ ਘੱਟ ਹੁੰਦਾ ਨਾ ਗਰਮੀ ਕਰਕੇ ਜੀ ਮੱਚ ਜਾਂਦਾ ਗਾ
ਅੱਛਾ ਗਰਮੀ ਕਰਕੇ ਖ਼ਰਾਬ ਹੋ ਜਾਂਦਾ। ਮੈਂ
ਹਾਂਜੀ ਫਿਰ ਠੰਡ ਚ ਲਾ ਦਿੰਦੇ ਹੁੰਦੇ ਆ। ਹਾਂਜੀ।
ਠੀਕ ਹੈ।
ਕਦੀ ਗਰਮੀ ਦੇ ਵਿੱਚ ਚੀਜ਼ ਖ਼ਰਾਬ ਹੋ ਜਾਂਦੀ ਸਰਦੀਆਂ ਚ ਵੀ ਜ਼ਿਆਦਾਤਰ ਆਲੂ ਵਗੈਰੇ ਲਗਾਉਂਦੇ ਹੋਣੇ
ਹਾਂਜੀ ਲਾ ਲੈਂਦੇ ਹੁੰਣੇ ਅਸੀਂ ਸਰਦੀਆਂ ਚ ਤਾਂ
ਹੂੰ ਆਲੂ ਹੋ ਗਈ ਗੋਭੀ ਹੋ ਗਈ ਮਟਰ ਰ ਗ
ਹਾਂਜੀ ਖੇਤ ਲਾ ਲੈਦੇ ਹੁਨੇ ਵੱਟ ਤੇ ਫੇਰ ਖੇਤੋਂ ਲਿਆਉਣੇ ਹੁੰਦੇ ਆ ਜੀ ਤੇ ਬਾਕੀ ਫੇਰ ਉਹ ਤਾਂ ਠੰਢ ਹੁੰਦੀ ਦੀ ਨਾ ਉਹ ਤਾਂ ਪਾਣੀ ਦੀ ਇੰਨੀ ਜ਼ਰੂਰਤ ਵੀ ਨਹੀਂ ਹੁੰਦੀ ਸਬਜ਼ੀਆਂ ਨੂੰ ਆਪਣੇ ਆਪ ਹੀ ਹੋਈ ਜਾਂਦੀਆਂ ਰਹਿੰਦੀਆਂ ਫੇਰ ਹੁਣ ਜੇ ਪਾਣੀ ਪਾ ਦੋ ਤਾਂ ਵੀ ਮੱਚ ਜਾਂਦੀ ਹੈ ਕਿਉਂਕਿ ਧੁੱਪ ਬੜੀ ਉਹਨਾ ਨੂੰ ਧੁੱਪ ਲੱਗਦੀ ਰਹਿੰਦੀ ਹੈ ਸਾਰਾ ਦਿਨ ਧੁੱਪੇ ਮੱਚ ਜਾਂਦੇ ਨੇ ਗਰਮੀ।
ਹਮ ਕਿਸੇ ਬੇਲ ਨੂੰ ਨੀ ਜਾਣਾ ਵਗੈਰਾ ਤਾਂ ਨਹੀਂ ਲਗਾਉਂਦੇ ਤੁਸੀਂ
ਨਹੀਂ ਅਸੀਂ ਤਾਂ ਮਤਲਬ ਕਿ ਕੋਈ ਰੇਹ ਵਗੈਰਾ ਵੀ ਨਹੀਂ ਪਾਉਂਦੇ ਹੈਗੇਗੇ ਘਰੇ ਵੀ ਜਿਵੇਂ ਬੱਲ ਲਾ ਤ ਹਨਾ ਤੇ ਉਹਨੂੰ ਵੀ ਸਿਰਫ ਪਾਣੀਓ ਪਾਉਣੇ ਆ ਕੋਈ ਰੇ ਨੀ ਅਸੀਂ ਉਹ ਪਾਉਂਦੇ ਹੈਗੇ ਗ ਹੁਣ ਬਾਹਰ ਦੇ ਚੀਜ਼ਾਂ ਚ ਤਾਂ ਪਤੀ ਆ ਹੈਣਾ ਵੀ ਕਿੰਨਾ ਉਹ ਕਰਦੇ ਦਨ ਇੰਜੈਕਸ਼ਨ ਲਾਉਂਦੇ ਨੇ
ਬੜਾ ਸੁਣਿਆ ਇੰਜੈਕ ਮੈਂ ਨਾ ਇੰਸਟਾਗ੍ਰਾਮ ਵੀ ਕਈ ਵਾਰੀ ਦੇਖਦੀ ਨਾ ਉਹਦੇ ਚ ਦੇਖਿਆ ਹੈਗਾ ਇਸ ਵਾਰੀ ਤਰਬੂਜ਼ ਦੇ ਉੱਤੇ ਬਹੁਤ ਸੀਗਾ ਬੈਂਨ ਜਿਹਾ ਲੱਗਾ ਹੋਇਆ ਅਸੀਂ ਤਾਂ ਬਹੁਤ ਘੱਟ ਖਾਧ ਇੱਕ ਦੋ ਵਾਰੀ ਲੈਂਦਾ ਇਹਨਾਂ ਨੂੰ ਕਿਹਾ ਸਰਦਾਰ ਜੀ ਨੂੰ ਕਿ ਹੁਣ ਨਾ ਲੈ ਕੇ ਆਉਣਾ ਬਿਮਾਰੀ ਦਾ ਕਾਰਨ ਬਿਮਾਰ ਥੋੜੀ ਨਾ ਹੋਣਾ ਹੈਗਾ ਇੰਜੈਕਸ਼ਨ ਦੇਖੋ ਲੱਗ ਰਹੇ ਕਿਸੇ ਦੇ ਖਾਂਦੇ ਰੋਟੀ ਦੇ ਟਾਈਮ ਝੱਗ ਝੱਗ ਆ ਰਹੀ ੲੈ। ਬਾਹਰ ਇਹਦੇੇ ਕੈਮੀਕਲ ਪਾਏ ਹੁੰਦੇ ਮੈਂ ਕਿਹਾ ਰਹਿਣ ਦੋ। ਪਰ ਇਹਨਾਂ ਦਾ ਬੜਾ ਦਿਲ ਕਰਦੇ ਬੜੇ ਸ਼ੌਕ ਨਾਲ ਖਾਂਦੇ ਹੁੰਦੇ ਏ। ਮੈਂ ਕਿਹਾ ਅਗਲੇ ਸਾਲ ਖਾ ਲਾਂਗੇ।
ਤੇ ਸਟੋਰ ਕਰਕੇ ਰੱਖ ਦਿੰਦੇ ਨੇ ਹੁਣ ਜਿ ਹਾਂਜੀ ਫੇਰ ਉਹ ਕਾਡ ਕੇ ਵੇਚੀ ਜਾਂ ਦੇ ਰਹਿੰਦੇ ਫਿਰ ਉਹਦੇ ਨਾਲ ਤਾਂ ਦੇਖੋ ਆਪਣੀ ਵਾਰੀਆਂ ਲੱਗਣਗੀਆਂ ਨਾ।
ਹਾਂ
ਤਾਂ ਫਿਰ ਤੁਸੀਂ ਐਵੇਂ ਕਰਿਆ ਕਰੋ ਨਾ ਜਿਵੇਂ ਆਪਣੇ ਖਾਲੀ ਕਈ ਵਾਰ ਜਗ੍ਹਾ ਪਈ ਹੁੰਦੀ ਆ ਉੱਥੇ ਕੋਈ ਬੀਜ ਸਿੱਟਦੇ ਹਨਾ, ਤੇ ਜਾਂ ਫਿਰ ਆਪਣੇ ਘਰ ਦੇ ਪਿੱਛੇ ਬੇਲਾਂ ਤਾਂ ਵੀ ਚੜ ਜਾਂਦੀਆਂ ਕੱਦੂ ਵਗੈਰਾ ਦੀ, ਤੋਰੀਆਂ ਦੀਆਂ
ਪਤਾ ਕੀ ਸ਼ਹਿਰੀ ਵਿੱਚ ਨਾ ਹੈ ਨੀ ਗਾਂ ਅਸੀਂ ਇਹਗੇ ਦੂਸਰੇ ਫਲੋਰ ਤੇ ਰਹਿੰਨੇ ਹਾਂ। ਠੀਕ ਹੈ ਨੀਚੇ ਨੀ ਨੀੇ ਚੇ ਤਾਂ ਨਾ ਮੇਰੇ ਭੈਣ ਸਿਸਟਰ ਰਹਿੰਦੇ ਨੇ ਤੇ ਉਹਨਾਂ ਦੇ ਅੱਗੇ ਤਾਂ ਦੁਕਾਨਾਂ ਰੱਖਿਆ ਥੱਲੇ ਤਿੰਨ ਦੁਕਾਨਾਂ ਹੈਗੀਆਂ। ਨਾ ਆਪ ਬਰ ਕੱਚਾ ਥਾਂ ਹੈ ਹੀ ਨੀ। ਉਹ ਨੇ ਆਪਣੇ ਗੱਡੀਆਂ ਗੁੱਡੀਆਂ ਲਗਾਣੀ ਆਂ ਹੁੰਦੀਆਂ ਇੱਕ ਕਬਾੜੀਏ ਦੀ ਦੁਕਾਨ ਹੈਗੀ ਹੈ। ਇੱਕ ਫਿਲਟਰ ਵਾਲੇ ਦੁਕਾਨ ਉਹਨੇ ਅਪਨਾ ਸਮਾਨ ਸਮੂਨ ਬਾਹਰ ਰੱਖਣਾ ਹੁੰਦਾ ਕੱਚਾ ਥਾਂ ਇੱਧਰ ਹੈ ਹੀ ਨੀ ਨਾ ਬਿਲ
ਹੂੰ ਹੂੰ
ਤੇ ਤਾਂ ਮੈਂ ਕਿਹਾ ਮੈਂ ਕਿਹਾ ਪਿੰਡਾਂ ਚ ਹੁਣ ਬੇ ਬੇਟੀ ਹੋਨਾ ਨੇ ਤਾਂ ਵੱਡੀ ਬੇਟੀ ਮੇਰੀ ਨੇ ਵੀ ਉਹਨੇ ਵੀ ਕੱਚਾ ਥਾਂ ਰੱਖਿਆ ਉਹ ਵੀ ਬੜਾ ਕੁੱਛ ਲਗਾਉਂਦੀ ਰਹਿੰਦੀ। ਉਹਨੂੰ ਵੀ ਬੜਾ ਸ਼ੌਕ ਹੈ, ਤੇ ਛੋਟੀ ਨੂੰ ਵੀ। ਸ਼ੌਕ ਮੈਨੂੰ ਮੈਨੂੰ ਵੀ ਬੜਾ ਪਰ ਜਗ੍ਹਾ ਨੀ ਹੈਗੀ।
ਅੱਛਾ
ਜਦੋਂ ਬਾਬਾ ਜੀ ਆਪਣੀ ਜਗ੍ਹਾ ਦੇਣਗੇ ਤਾਂ ਉਦੋਂ ਬਣਾ ਲਾਂਗੇ।
ਹੂੰ ਹੂੰ
ਹਾਂਜੀ ਹੋਰ
ਵਧਿਆ ਜੀ ਐਵੇਂ ਹੁੰਦਾ ਨਾ ਬੱਲਾਂ ਤਾਂ ਥੋੜ੍ਹੀ ਜਿਹੀ ਜਗ੍ਹਾ ਚ ਹੀ ਉਹ ਹੋ ਜਾਂਦੇ ਚੜ੍ਹ ਜਾਂਦੇ ਹਨਾ ਜਿਵੇਂ ਆਪਾਂ ਇੱਕ ਵੀ ਸਟ ਤਾਂ ਹਨਾ ਘਰਦਿਆਂ ਕੋਲ ਕੋਈ ਇੱਟ ਉੱਟ ਪੱਟ ਕੇ ਹੈ। ਉੱਥੇ
ਅੱਛਾ
ਹਾਂਜੀ
ਹਾਂ। ਕਿੱਥੇ ਇੱਕ ਵਾਰੀ ਨਾ ਕਰੇਲੇ ਦੀ ਬੇਲ ਲੱਗੀ ਸੀ ਛੋਟੀ ਜੀ ਥੱਲੇ ਉਹਥੇ ਨਾ ਕੁੱਤਾ ਕੇ ਸੂਸੂ ਕਰਤਾ, ਮੈ ਕਿਆ ਨੀ ਖਾਣੀ
ਉਹ ਤਾਂ ਮਾਚ ਜਾਦੀ ਹੋਣੀ ਹਨਾ।
ਮੈਂ ਕਿਹਾ ਨਹੀਂ ਇਹ ਨੀ ਖਾਣਾ ਇੱਕ ਦਿਨ ਦੇਖ ਲਿਆ ਮੈਂ ਕੋਠੇ ਤੋਂ ਮੈਂ ਕਿਹਾ ਆਇਆ ਹੈ। ਮੈਂ ਇੱਥੇ ਤੇ ਕੀ ਕੰਮ ਹੁੰਦਾ ਵਆ ਕੁੱਤਾ ਸੱਸੂ ਕਰ ਗਿਆ ਤੇ ਮੈਂ ਸਰਦਾਰ ਜੀ ਕਹਿੰਦੇ ਉੱਥੇ ਪਿੰਡਾਂ ਚ ਬੜਾ ਕੁਛ ਹੁੰਦਾ ਰਹਿੰਦਾ ਸੀ ਤ ਤੂੰ ਖਾ ਲੈ ਮੈਂ ਕਿਹਾ ਅੱਖੀ ਦੇਖੀ ਮੱਖੀ ਨੀ ਨਾ ਖਾਧੀ ਜਾਂਦੀ ਹੈਗੀ ਹੈ। ਹਾਂ ਪਿੱਠ ਵਿੱਚ ਜੋ ਮਰਜੀ ਹੁੰਦੀ ਦਾ ਹੋਵੇ-
ਅੱਛਾ ਜੀ
ਹਾਂ ਹੈੇ। ਇਸ ਕਰਕੇ ਤਾਂ ਚਲੋ ਹੋਰ ਤੁਸੀਂ
ਹੋਰ ਸਭ ਵਧੀਆ ਜੀ ਤੁਸੀਂ ਦੱਸੋ ਕੀ ਕਰਦੇ ਹੋ।
ਟੀਨ ਲਾਣੀ ਹੈ।
ਬੱਚਿਆਂ ਦੇ ਦੋ ਦੋ ਸੂਟ ਹੋਏ ਪਏ ਨੇ ਬੇਟੀ ਤੇ ਵੈਸੇ ਕਹਿੰਦੇ ਮੰਮੀ ਮਸ਼ੀਨ ਰਖ ਹਾਂਜੀ ਮੈਂ ਇਸ ਟਾਈਮ ਲਾ ਲੈਣੇ ਬਸ ਅੱਧੇ ਇੱਕ ਘੰਟੇ ਚ' ਧੋਤੇ ਜਾਣੇ ਆ ਸੁਕਨੇ ਪਾ ਦੇਣੇ ਆ ਕੱਪੜੇ ਨਾ ਥੋੜੇ ਲੈ ਕੇ ਆਉਂਦੀ ਹੈ। ਬੱਚਿਆਂ ਦੇ ਜ਼ਿਆਦਾ ਨਹੀ ਲੈ ਕੇ ਆਂਦੀ ਥੋੜੇ ਹੀ ਕੱਪੜੇ ਲੈ ਕੇ ਆਂਦੀ ਕਿੱਥੇ ਕੀ ਕਰਨੇ ਕਹਿੰਦੇ ਗਰਮੀਆਂ ਦੇ ਪਤਲੇ ਪਤਲੇ ਮੰਮੀ ਨਾਲ ਹੀ ਸੁੱਕ ਜਾਂਦੇ ਨੇ ਤੇ ਮੈਂ ਕਿਹਾ ਚੱਲ ਮੈਂ ਹੱਥਾਂ ਤੇ ਤੋ ਦੇਣੇ ਕਹਿੰਦੀ ਨਾ ਹੱਥਾਂ ਤੇ ਕਿੱਥੇ ਬੈਠੋਗੇ ਧੋਣ ਮਸ਼ੀਨ ਲਾਓ ਮੈਂ ਕਿਹਾ ਅਛਾ ਚੱਲ ਚੰਗਾ ਮੈ ਮਸ਼ੀਨ ਲਾ ਲੈਂ ਨੀ ਤੇ ਜੇ ਮੈਂ ਥੋੜੇ ਕਪੜਿਆਂ ਲਈ ਮਸ਼ੀਨ ਨੀ ਲਾਦੀ ਹੁੰਦੀ ਮੈਂ ਲਾਉਂਦੀ ਹੂੰਦੀ ਸੀ ਹਫ਼ਤੇ ਦੇ ਕੱਠੇ ਤਿੰਨ ਜਾਣੇ ਅਸੀਂ ਹੈਗੇ ਸੀਗੇ ਹਫਤੇ ਤੇ ਜੇ ਹੋ ਜਾਂਦੇ ਤਾਂ ਮੈਂ ਲਾਂਦੀ ਆ। ਤੇ ਹੁਣ ਬੱਚਿਆਂ ਆਏ ਤੇ ਬੱਚਿਆ ਕਰਕੇ ਦੋ-ਦੋ ਟੈਮ ਵੀ ਕੱਪੜੇ ਬਦਲ ਲੈਂਦੇ ਨੇ ਬੱਚੇ, ਗਰਮੀ ਕਰਕੇ
ਹਾਂਜੀ, ਹਾਂਜੀ।
ਤੇ ਕਹਿੰਦੇ, ਮੰਮੀ ਆਪ ਹੀ ਦੋ-ਦੋ ਵਾਰੀ ਬਦਲ ਲੈਂਦੀ ਆ ਮੰਮੀ ਮਸ਼ੀਨ ਲਾਓ। ਹੁਣ ਇਹਨਾਂ ਦੇ ਘਰਾਂ ਚ ਹੈਗੀ ਜੀ ਫੁੱਲ ਆਟੋਮੈਟਿਕ ਮਸ਼ੀਨ ਪਾ ਲੈਂ ਦੀ, ਇਹਨਾਂ ਨੂੰ ਪਰਵਾਹ ਨਹੀਂਗੀ। ਮੈਂ ਰੇ ਕੋਲ ਹੈਗੀ ਸੀ ਐਮੀ ਆਟੋਮੈਟਿਕ ਮਸ਼ੀਨ ਸੈਮੀ ਉਹਦੇ ਚ ਆ ਪਾਣੀ ਪਾਓ, ਪਰੋ, ਤੋਂਔ
ਚਲੋ, ਠੀਕ ਹੈ ਦੀਦੀ।
ਹਾਂਜੀ, ਠੀਕ ਹੈ ਜੀ। ਠੀਕ ਹੈ।